ਹੈਲੋ।
ਹਾਂਜੀ ਸਸ਼੍ਰੀ ਕਾਲ ਜੀ।
ਸਸ੍ਰੀ ਕਾਲ ਭੈਨ ਜੀ, ਹੋਰ ਸੁਨਾਓ ਭੈਨ ਜੀ ਕੀ ਹਾਲ-ਚਾਲ ਐ?
ਹਾਂਜੀ ਬਸ ਜੀ ਵਦੀਆ ਤੁਸੀਂ ਦੱਸੋ?
ਬਸ ਭੈਨ ਜੀ ਆਪਾਂ ਵੀ ਠੀਕ ਹੈਗੇ ਆਂ।
ਅੱਛਾ, ਹੋਰ ਕਿੱਦਾਂ ਯਾਦ ਕਰ ਲਿਆ ਅੱਜ?
ਬਸ ਭੈਨ ਜੀ ਯਾਦ ਮੈਂ ਕਿਆ ਚੱਲ ਯਾਦ ਕਰ ਈ ਲਈਏ। ਮੈਂ ਐਂ ਸੋਚ ਰਈ ਸੀ ਕਿ ਸਾਡੇ ਨਾ ਪਿੰਡ ਚ ਵਿਆਹ ਸੀ। ਤੇ ਥੋੜੇ ਕੱਪੜੇ-ਕੁੱਪੜੇ ਜੇ ਖਰੀਦਨੇ ਸੀਗੇ। ਪਰ ਦੇਖੋ ਤੁਸੀਂ ਅੱਜ-ਕੱਲ ਖਰਚੇ ਵੀ ਬੋਤ ਹੈਗੇ ਨੇ ਹਨਾ। ਤੇ ਸਾਨੂੰ ਪੈਸੇ ਦੀ ਵੀ ਬੋਤ ਜ਼ਰੂਰਤ ਹੁੰਦੀ ਆ। ਹਨਾ ਤੇ ਮੈਂ ਸੋਚ ਮੈਂ ਏਈ ਸੋਚ ਰਈ ਸੀ ਵਈ ਕੋਈ ਥੋੜੇ ਸਈ ਢੰਗ ਦੇ ਵੀ ਕੱਪੜੇ ਮਿਲ ਜਾਂਦੇ। ਤਾਂ ਕਿ ਮੈਂ ਕੁਸ਼ ਆਪਨੇ ਪੈਸੇ ਬਚਾ ਵੀ ਸਕਦੀ ਹਨਾਂ।
ਹਾਂਜੀ-ਹਾਂਜੀ।
ਕਿਓਂਕਿ ਦੇਖੋ ਅੱਜ-ਕੱਲ ਬੋਤ ਖਰਚੇ ਐ ਬੱਚੇਆਂ ਦੀ ਪੜਾਈ ਦਾ ਖਰਚਾ ਹਨਾਂ ਟਿਊਸ਼ਨ ਦਾ ਖਰਚਾ ਐਂ ਫਿਰ ਬੱਚੇਆਂ ਦੇ ਹੋਰ ਵੀ ਸ਼ੌਂਕ ਹੁੰਦੇ ਐ ਕੀ ਆਪਾਂ ਡਾਂਸ ਵਗੈਰਾ ਸਿੱਖਨਾ ਵੀ ਲੋੜ ਐ ਕਲਾਸ ਲਗਾਨੀ ਹਨਾ ਤੇ ਥੋੜੇ-ਬੋਤੇ ਮੈਂ ਏਂ ਸੋਚਦੀ ਸੀ ਥੋੜੇ ਬਚਾ ਕੇ ਰੱਖੇ ਤਾਂ ਕਿ ਕੱਲ ਨੂੰ ਸਾਡੇ ਬੱਚੇਆਂ ਦੇ ਕੰਮ ਆ
ਹਾਂਜੀ-ਹਾਂਜੀ ਭੈਨ ਜੀ ਬੱਚਤ ਕਰਨੀ ਤੇ ਬੋਤ ਵਦੀਆ ਗੱਲ ਐ।
ਮੈਂ ਤੇ ਏਈ ਬੱਚਤ ਦਾ ਈ ਸੋਚਦੀ ਪਈ ਸੀ। ਤੇ ਆਪਣਾ ਥੋੜਾ ਮੈਂ ਏਹੀ ਸੋਚਦੇ ਸੀ ਕਿ ਥੋੜੇ ਅਗਰ ਸ਼ੋਪਿੰਗ ਵਗੈਰਾ ਵੀ ਅਸੀਂ ਕਰਨੀ ਐ ਤੇ
ਹਾਂਜੀ।
ਪੈਸੇ ਥੋੜਾ ਬਚਾ ਕੇ ਹੀ ਕਰੀਏ ਜਿੱਦਾਂ ਅਸੀਂ ਪੰਜ ਸੌ ਖਰਚ ਖਰਚਣਾ ਨਾ ਆਪਾਂ ਉੱਥੇ ਚਾਰ ਸੌ ਖਰਚੀ ਏ ਜੇ ਹਜ਼ਾਰ ਖਰਚ ਣਾ ਵਾ ਤੇ ਦੋ ਸੌ ਰੁਪਇਆ ਵੀ ਉਚ ਬਚਾ ਸਕਦੇ ਆ ਆਪਾਂ ਹਨਾ।
ਬਿਲਕੁਲ, ਬਿਲਕੁਲ ਸਹੀ ਗੱਲ ਕਹਿ ਰਹੇ ਓ ਤੁਸੀਂ ਏਦਾਂ ਹੀ ਭੈਣ ਜੀ ਹੋਣਾ ਚਾਹੀਦਾ ਕਿਉਂਕਿ ਦੇ ਦੇਖੋ ਬੱਚਤ ਕਰਾਂਗੇ। ਤਾਂ ਹੀ ਜਿਵੇਂ ਆਣ ਵਾਲਾ ਕੋਈ ਵੀ ਦੇਖੋ ਟਾਈਮ ਦਾ ਪਤਾ ਨੀ ਹੁੰਦਾ ਹਨਾ ਕੁਛ ਵੀ ਕਿਸੀ ਵੀ ਟਾਈਮ ਘੜੀ ਦਾ ਪਤਾ ਨੀ ਕੀ ਹੋਜੇ ਕੁਛ ਬਿਮਾਰ ਵੀ ਪੈ ਸਕਦੇ ਆ ਕਿਸੇ ਚੀਜ਼ ਦੀ ਜਰੂਰਤ ਵੀ ਪੈ ਸਕਦੀ ਐ ਤੇ ਸਾਡੀ ਬੱਚਤ ਕੀਤੀ ਹੋਏ ਪੈਸੇ ਹੀ ਕੰਮ ਆਂਦੇ ਆ।
ਕੰਮ ਆਦੇ ਆ ਜੀ ਆਪਾਂ ਚਾਹੇ ਆਪਾਂ ਥੋੜਾ-ਥੋੜ੍ਹਾ ਹੀ ਜੋੜਦੇ ਆ
ਹਾਂਜੀ, ਹਾਂਜੀ, ਹਾਂਜੀ ਉਹ ਤੁਸੀਂ ਸੁਣਿਆ ਨੀ ਕਿ ਇੱਕ-ਇੱਕ ਬੂੰਦ ਨਾਲ ਘੜਾ ਭਰਦਾ। ਤੇ ਐ ਬਿਲਕੁਲ ਸਈ ਗੱਲ ਐ। ਜੀ ਅੱਜ ਜੋੜਾਂਗੇ ਤੇ ਕੱਲ ਨੂੰ ਘੜਾ ਭਰੇਗਾ ਤੇ ਸਾਡੇ ਵਾਸਤੇ ਹੀ ਫੈਦਾ ਏ।
ਹਾਂਜੀ, ਹਾਂਜੀ। ਉਹ ਵੀ ਤੁਸੀਂ ਕਹਾਵਤ ਸੁਣੀ ਤਿਨਕਾ-ਤਿਨਕਾ ਜੋੜ ਕੇ ਤੇ ਚਿੜੀਆ ਆਪਣਾ ਘਰ ਬਣਾਂਦੀ ਆ ਹਨਾ।
ਹਾਂਜੀ, ਹਾਂਜੀ।
ਤੇ ਦੇਖੋ ਐਹ ਹੀ ਕਹਾਵਤਾਂ ਹੁੰਦੀਆਂ ਵਾ ਐਹ ਸਾਡੇ ਵਾਸਤੇ ਹੀ ਕਹਾਵਤਾਂ ਵਾ
ਹਾਂਜੀ, ਹਾਂਜੀ ਬਿਲਕੁਲ ਜੀ।
ਹਾਂਜੀ ਬਸ ਮੈਂ ਬਸ ਇਹੀ ਸੋਚ ਰਹੀ ਆ ਕਿ ਮੈਂ ਥੋੜੇ ਜੋੜ ਕੇ ਰੱਖਾ ਤਾਂ ਕਿ ਕੱਲ੍ਹ ਮੇਰੇ ਬੱਚਿਆਂ ਦੀ ਪੜ੍ਹਾਈ ਹੋਗੀ। ਜਾਂ ਕੁਛ ਵੀ ਹੋ ਗਿਆ ਹਨਾ ਵੀ ਆਈ ਜ਼ਿੰਦਗੀ ਚ ਐਸੀ ਕੋਈ ਗੱਲ ਨੀ ਹੈਗੀ।
ਜੀ ਹਾਂਜੀ ਉਹ ਤਾਂ ਹੈ ਈ ਏ।
ਸਾਡੇ ਕੋ ਕੋਲ ਥੋੜੇ ਪੈਸੇ ਹੋਣਗੇ ਤੇ ਆਪਾਂ ਸਭ ਕੁਛ ਕਰ ਸਕਦੇ ਆ, ਦੇਖੋ ਕਹਿੰਦੇ ਨੇ ਪੈਸੇ ਨਾਲ ਨਾ ਸਾਡੀ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਵਾ ਹਨਾ
ਹਾਂਜੀ ਹਾਂਜੀ
ਤੇ ਆਪਣਾ ਪੈਸਾ ਬਹੁਤ ਜ਼ਰੂਰੀ ਹੁੰਦਾ ਵਾ ਪੈਸਾ ਵੀ ਜ਼ਰੂਰੀ ਹੁੰਦਾ ਜ਼ਿੰਦਗੀ ਚ ਸਭ ਕੁਛ ਹੀ ਦੇਖੋ ਜ਼ਰੂਰੀ ਹੁੰਦਾ ਵਾ ਹਨਾ
ਹਾਂਜੀ-ਹਾਂਜੀ
ਤੇ ਆਪਣਾ ਸਾਨੂੰ ਪੈਸੇ ਬਚਾ ਕੇ ਰੱਖਣੇ ਚਾਹੀਦੇ ਨੇ।
ਹਾਂਜੀ ਹਾਂਜੀ ਮੈਂ ਵੀ ਭੈਣ ਜੀ ਮੇਰੀ ਵੀ ਜਿੰਨੀ ਵੀ ਅਹ ਮਤਲਬ ਮੈਂ ਕਮਾਈ ਕਰਦੀ ਆ ਉਹਦੇ ਵਿੱਚੋਂ ਮੈਂ ਕੁਛ ਪੈਸੇ ਤਾਂ ਬਚਾ ਕੇ ਰੱਖਦੀ ਆ ਕਈ ਵਾਰੀ ਦੇਖੋ ਭੈਣ ਜੀ ਘਾਰ ਨਹੀਂ ਵੀ ਪੈਸੇ ਹੁ ਦੇ ਤੇ ਜਾਂ ਫੇਰ ਸਾਨੂੰ ਐਹ ਨਾ ਹੋਏ ਕਿ ਸਾਨੂੰ ਦੂਸਰਾ ਕਿਸੇ ਕੋਲ ਮੰਗਣੇ ਪਏ ਆਪਣੀ ਬੱਚਤ ਕੀਤੀ ਹੋਏ ਤੇ ਕੰਮ ਆਂਦੀ ਐ
ਹਾਂਜੀ ਇੱਥੇ ਤੇ ਹੈ ਹੀ ਆ ਹੁਣ ਭੈਣਜੀ ਦੇਖੋ ਵਾਈ ਚਾਨਸ ਸਾਡੇ ਘਰ ਕੋਈ ਮਹਿਮਾਨ ਆ ਜੇ ਹਨਾ
ਹਾਂਜੀ-ਹਾਂਜੀ
ਤੇ ਆਪਣਾ ਅਗਰ ਸਾਡੇ ਕੋਲ ਕੋਲ ਪਰਸ ਚ ਸਾਡੇ ਚਾਰ ਪੈਸੇ ਹੋਣਗੇ ਤੇ ਅਸੀਂ ਮਹਿਮਾਨਾਂ ਦਾ ਖਰਚਾ ਪਾਣੀ ਕਰ ਸਕਦੇ ਹਾਂ, ਅਗਰ ਸਾਡਾ ਘਰ ਵਾਲਾ ਘਰ ਨਾ ਹੋਵੇ ਤਾਂ ਹਨਾ।
ਹਾਂਜੀ -ਹਾਂਜੀ ਬਿਲਕੁਲ ਸਹੀ ਜੀ।
ਕਿ ਜਨਾਨੀ ਨੂੰ ਆਪਣੇ ਕੋਲ ਆਪਣਾ ਖ਼ਰਚਾ ਰੱਖਣਾ ਚਾਹੀਦਾ ਵਾ।
ਹਾਂਜੀ -ਹਾਂਜੀ ਬਿਲਕੁਲ ਜੀ!
ਹਨਾ, ਤਾਂ ਕਿ ਉਹ ਘਰੇ ਕੋਈ ਮਹਿਮਾਨ ਆਇਆ ਵਾ ਉਹਨੂੰ ਮਤਲਬ ਅੱਛੇ ਢੰਗ ਨਾਲ ਦੇਖ ਸਕੇ ਹਨਾ
ਭੈਣਜੀ ਬਚਤ ਦੀ ਆਦਤ ਤੇ ਬਹੁਤ ਵਧੀਆ ਹੈ, ਕਿਉਂਕਿ ਅਜ ਇਹ ਚੀਜ਼ ਸਾਨੂੰ ਆਪਣੇ ਬੱਚਿਆਂ ਨੂੰ ਵੀ ਸਿਖਾਣੀ ਚਾਹੀਦੀ ਹੈ।
ਹਾਂਜੀ -ਹਾਂਜੀ ਇਹ ਤੇ ਹੈ ਹੀ ਏ, ਮੈਂ ਤੇ ਭੈਣ ਜੀ ਆਪਣੇ ਬੱਚਿਆਂ ਨੂੰ ਵੀ ਬਸ ਜ਼ਿਆਦਾ ਖਰਚਾ ਕਰਨ ਨੀ ਦਿੰਦੀ, ਜਿੱਦਾਂ ਉਹ ਬਾਜ਼ਾਰੋਂ ਪਾਪੜ- ਪੂਪੜ ਲੈ ਮੈਂ ਤੇ ਇਹ ਚੀਜ਼ਾਂ ਚ ਪੈਸੇ ਵੇਸਟ ਕਰਦੀ ਹੀ ਨਹੀਂ ਹੈਗੀ। ਇੱਕ- ਇੱਕ ਗੁੱਲਕ ਲਾਲੋ, ਆਪਣੇ
ਹਾਂਜੀ -ਹਾਂਜੀ! ਹਾਂਜੀ -ਹਾਂਜੀ ਬਿਲਕੁਲ!
ਅਕੋਲਲਾ ਕਰ ਗ ਗੁੱਲ ਖਣਣਾ ਪਸ ਬ ਗਣਾ
ਹੁਣੇ ਤੁਸੀਂ ਆਦਤ ਪਾਓਗੇ ਬੱਚਿਆਂ ਨੂੰ, ਤਾਂ ਹੀ ਅੱਗੇ ਜਾ ਕੇ ਉਹਨਾਂ ਨੂੰ ਆਦਤ ਪਈ ਰਹੇਗੀ।
ਹਾਂਜੀ- ਹਾਂਜੀ ਇਹ ਤੇ ਸਹੀ ਗੱਲ ਹੈ ਭੈਣ ਜੀ। ਤੇ ਆਪਣਾ ਕੱਪੜੇ ਲੱਤੇ ਦਾ ਕੀ ਹੈ, ਭਾਵੇਂ ਆਪਾਂ ਰੋਜ਼ ਹੀ ਖ਼ਰੀਦਦੇ ਰਹੀਏ ਹਨਾ।
ਹਾਂਜੀ- ਹਾਂਜੀ ਹਾਂਜੀ! ਹਾਂਜੀ, ਦੇਖੋ ਭੈਣ ਜੀ ਅੱਜ ਕੱਲ ਦੇ ਤੁਸੀਂ ਨੌਜਵਾਨ ਵੇਖ ਲੋ ਕਿੰਨੇ ਮਹਿੰਗੇ -ਮਹਿੰਗੇ ਕੱਪੜੇ ਪਾਉਂਦੇ ਆ, ਤੇ ਕਿੰਨਾ ਪੈਸਾ ਖਰਚ ਕਰ ਰਹੇ ਨੇ, ਕੋਈ ਉਹਨਾਂ ਦੀ ਬੱਚਤ ਹੈ ਹੀ ਨਹੀਂ।
ਹਾਂਜੀ -ਹਾਂਜੀ ਇਹ ਤੇ ਆ ਹੀ ਆ, ਮੈਂ ਤੇ ਭੈਣਜੀ ਜਿੱਥੇ ਮੈਂ ਬਾਜ਼ਾਰੋਂ ਸੌ ਰੁਪਏ ਚੱਪਲ ਜਾਂਦੀ ਹੈ ਨਾ, ਸੌ ਡੇਢ ਸੌ ਤੈਨੂੰ ਪਤਾ ਆ ਹੀ ਜਾਂਦੀ ਘਰ ਪਾਉਣ ਵਾਲੀ ਹਨਾ ਮੈਂ ਤੇ ਪੰਜਾਹ ਰੁਪਏ ਦੀ, ਹੋਰ ਨਾ ਮੇਰਾ ਸੋ ਰੁਪਇਆ ਤੇ ਬਚਿਆ।
ਹਾਂਜੀ -ਹਾਂਜੀ ਬਿਲਕੁਲ ਜੀ, ਇੰਜੀ ਭੈਣ ਜੀ, ਮਤਲਬ
ਕਿ ਨਹੀਂ ਚੱਪਲਾਂ ਪੈਰਾਂ 'ਚ ਹੀ ਪਾਣੀਆਂ ਵਾ, ਘਰੇ ਹੀ ਰਹਿਣਾ, ਕਿਹੜਾ
ਹਾਂਜੀ -ਹਾਂਜੀ ਬਸ ਜੀ, ਅੱਜ ਕੱਲ ਦੇ ਨੌਜਵਾਨ ਨੀ ਸਮਝਦੇ ਨਾ ਇਹ ਗੱਲ।
ਤੇ ਆਪਣਾ ਮੈਂ ਤੇ ਦੇਖੋ ਬਹੁਤ ਹੀ ਘੱਟ ਮੈਂ ਆਪਣੀ ਥੋੜੇ ਸ਼ੌਂਕ ਦੇ ਥੋੜੇ ਚਲੋ, ਨਹੀਂ ਪੂਰੇ ਹੁੰਦੇ ਕੋਈ ਗੱਲ ਨਹੀਂ ਹਨਾ। ਕਿਉਂਕਿ, ਪਹਿਲੇ ਆਪਣਾ ਘਰ ਦੇਖਣਾ ਚਾਹੀਦਾ ਵਾ, ਫੇਰ ਆਪਣੇ ਸ਼ੌਕ ਪੂਰੇ ਕਰਨੇ ਚਾਹੀਦੇ ਨੇ ਹਨਾ।
ਹਾਂਜੀ, ਬਿਲਕੁਲ ਸਹੀ ਦੇ।
ਤੇ ਆਪਣਾ ਥੋੜਾ ਆਪਣਾ ਮਨ ਮਾਰ ਲੈਂਣੇ ਹਾਂ, ਕੋਈ ਗੱਲ ਨੀ ਜ਼ਿੰਦਗੀ ਆ ਔਖੀ ਸੌਖੀ ਸੌਖੀ ਤੇ ਚੱਲਦੀ ਰਹਿੰਦੀ ਹੈ ਹਨਾ।
ਹਾਂਜੀ -ਹਾਂਜੀ।
ਕਦੀ ਸਹੀ ਚੱਲਦੀ ਏ, ਕਦੀ ਸਗੋਂ ਢਿੱਲੀ ਹੋ ਜਾਂਦੀ ਏ, ਰੱਬ ਆਪ ਹੀ ਸਹੀ ਸੈੱਟ ਕਰਦੋ। ਅ ਸਾਂ ਦਾ ਕੁਛ
ਹਾਂਜੀ -ਹਾਂਜੀ, ਬਿਲਕੁਲ ਜੀ -ਬਿਲਕੁਲ।
ਕਈ ਮਿਹਨਤ ਉਹ ਕਰਨ ਵਾਲੇ ਹੁੰਦੇ ਆ ਨਾ, ਤੇ ਰੱਬ ਵੀ ਫਿਰ ਉਸ ਚੀਜ਼ ਨੂੰ ਭਾਗ ਲਾਦਾ ਹੀ ਏ ਹਨਾ।
ਹਾਂਜੀ -ਹਾਂਜੀ, ਮਿਹਨਤ ਦਾ ਫਲ ਜੀ ਮਿਲਦਾ ਹੀ ਐ।
ਹਾਂਜੀ- ਹਾਂਜੀ, ਇਹ ਗੱਲ ਐ।
ਅੱਥਰ ਗ
ਤੇ ਆਪਣਾ ਸਾਨੂੰ ਮੈਂ ਤੇ ਬੱਚਿਆਂ ਨੂੰ ਵੀ ਕਹਿ ਨੀ ਆ ਕੀ ਤੁਸੀਂ ਆਪਣਾ ਪੈਸੇ
ਕਿਆ ਥਾ ਹਾਂਜੀ ਈ ਹਾਂਜੀ ਈ
ਤਾਂ ਕਿ ਕੱਲ ਨੂੰ ਤੁਹਾਡਾ ਕੋਈ ਦਿਲ ਕਰੇ ਏ ਕੁਛ ਚੀਜ਼ ਲੈਣ ਨੂੰ ਕੁਛ ਐਸੀ ਜਿੱਦਾਂ ਆ ਹੁਣ ਮੇਰਾ ਮੁੰਡਾ ਮੈਨੂੰ ਕਹਿੰਦਾ ਸੀ ਮੰਮੀ ਕੰਪਿਊਟਰ ਲੈਣਾ ਹਨਾ ਤੇ ਮੈਂ ਮੈਂ ਐ ਨਹੀਂ ਥੋੜੇ ਥੋੜੇ ਪੈਸੇ ਜੋੁੜੇ ਹੋਏ ਨੇ।
ਹਾਂਜੀ ਈ ਹਾਂਜੀ ਈ ਹਾਂਜੀ ਈ ਹਾਂਜੀ ਈ ਬਿਲਕੁਲ ਸਹੀ ਜੀ ਇਵੇਂ ਭੈਣ ਜੀ ਛੋਟੀ ਛੋਟੀ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਨੇ।
ਹਾਂਜੀ ਈ ਹਾਂਜੀ ਈ ਉਹੀ ਮੈਂ ਸੋਚ ਰਹੀ ਹਾਂ ਕਿ ਅਗਰ ਮੈਂ ਨਾ ਜੋੜੇ ਹੁੰਦੇ ਤਾਂ ਮੈਂ ਕਿਥੇ ਕਿੱਥੋਂ ਲੈ ਕੇ ਦੇਣਾ ਸੀ ਫਿਰ।
ਜੀ ਹਾਂਜੀ ਈ ਬਿਲਕੁਲ ਜੀ।
ਹਨਾ ਹੁਣ ਮੈਂ ਜੋੜੇ ਸੀ ਚਲੋ ਲੈ ਤੇ ਆਪਣਾ ਮੈਂ ਏਦਾਂ ਹੀ ਬਸ ਜੋੜਦੀ ਹੀ ਰਹਿ ਨੀ ਆ ਮੈਂ ਜ਼ਿਆਦਾ ਵੇਸਟ। ਖਰਚਾ ਨਹੀਂ ਈ ਕਰਦੀ ਹੈਗੀ।
ਹਾਂਜੀ ਈ ਹਾਂਜੀ ਈ ਜੀ।
ਓਨੂੰ ਕਈ ਕਈਆਂ ਦੇ ਵਿਆਹ ਸ਼ਾਦੀ ਆਦੇ ਨੇ ਉਹ ਕਹਿੰਦੇ ਨੇ ਅਸੀਂ ਨਵੇਂ ਕੱਪੜੇ ਖਰੀਦਣੇੱ ਲਹਿੰਗਾ ਪਾਉਣਾ ਯੇ ਕਰਨਾ ਵੋ ਦੇਖੋ ਆਪਾਂ ਆਪਾਂ ਅਗਰ ਲਹਿੰਗਾ ਖਰੀਦ ਵੀ ਲੈਂਣੇ ਆ। ਦੇਖੋ ਤੁਸੀਂ ਲਹਿੰਗਾ ਇਹ ਤੇ ਹੈ ਨੀ ਕੋਈ ਹਜ਼ਾਰ ਕਰ ਰੁਪਏ ਜਾਂ ਪੰਜ ਸੌ ਦਾ ਆ ਜਾਏਗਾ ਹਨਾ।
ਹਾਂਜੀ ਈ ਹਾਂਜੀ ਈ
ਭੈਣਜੀ ਹਨਾ।
ਹਾਂਜੀ ਈ ਹਾਂਜੀ ਈ
ਹਨ ਹਾਂ ਹਨਾ।
ਹਾਂਜੀ ਈ ਹਾਂਜੀ ਈ ਲਵ ਫਸਟ ਆ ਗਿਆ।
ਗਿਆ ਕੋਈ ਪੈ
ਹਾਂਜੀ ਈ ਹਾਂਜੀ ਈ ਉਹ ਤਾਂ ਹੈ ਹਾਂਜੀ ਈ ਹਾਂਜੀ ਈ ਬਿਲਕੁਲ ਜੀ ਬਿਲਕੁਲ।
ਅਹਾਂ ਉਹੀ ਤੁਸੀਂ ਸਿੰਪਲ ਸੂਟ ਲਵੋ ਤੇ ਆਪਣਾ ਜਿੱਥੇ ਮਰਜੀ ਪਾ ਸਕਦੇ ਹੋ ਤੁਸੀਂ ਸੂਟ ਹਨਾ ਤੁਹਾਡੇ ਅੱਧੇ ਪੈਸੇ ਵੀ ਬਚਦੇ ਨੇ।
ਹਾਂਜੀ ਈ ਹਾਂਜੀ ਈ ਪਰ ਲੋਕੀ ਜੇ ਅੱਜ ਕੱਲ ਬਹੁਤ ਮਤਲੱਬ। ਪਹਿਲੇ ਲੋਕੀ ਕਰਦੇ ਵੀ ਹੁੰਦੇ ਸੀ ਬੱਚਤ ਪਰ ਅੱਜ ਕੱਲ੍ਹ ਦੇ ਲੋਕੀ ਇੱਕ ਦੂਸਰੇ ਨੂੰ ਦੇਖ ਕੇ ਨਾ।
ਹਾਂਜੀ ਈ ਉਹ ਲੋਕਾਂ ਨੂੰ ਵੇਖਦੇ ਆ ਲੋਕਾਂ ਦਾ ਫੈਸ਼ਨ ਵੇਖਦੇ ਵੇਖਦੇ ਲੋਕਾਂ ਦਾ ਫੈਸ਼ਨ ਨਹੀਂ ਵੇਖਣਾ ਚਾਹੀਦਾ
ਹਾਂਜੀ ਈ ਹਾਂਜੀ ਈ
ਤੇ ਆਪਣਾ ਕਹਿੰਦੇ ਆ ਆਪਾਂ ਤੇ ਵੀ ਅਸੀਂ ਘਰ ਚਲਾਉਂਦੇ ਹਾਂ ਜੋੜ ਜੋੜ ਕੇ ਜੋੜ ਜੋੜ ਕੇ ਦੇਖੋ ਘਰ ਤੇ ਤੁਹਾਨੂੰ ਪਤਾ ਏਦ ਚਲਦੇ ਨੇ ਫਿਰ ਹ ਹੁਣ ਸਾਡੇ ਵਰਗੇ ਅਸੀਂ ਹੈਗੇ ਆ ਗਰੀਬ ਲੋਕ ਅਸੀਂ ਥੋੜਾ ਸੋਚ ਸਮਝ ਕੇ ਚੱਲਦੇ ਹਾਂ ਜਿਹੜੇ ਅਮੀਰ ਲੋਕ ਆ ਉਹ ਆਪਣਾ ਸੋਚ ਸਮਝ ਕੇ ਚੱਲਦੇ ਹਨਾ
ਹਾਂਜੀ ਈ ਹਾਂਜੀ ਈ ਜੀ ਆਪਣਾ ਜੀ ਸੋਚ ਕੇ ਹੀ ਚੱਲਣਾ ਚਾਹੀਦਾ।
ਹਾਂਜੀ ਈ ਹਾਂਜੀ ਈ ਬਸ ਹੁਣ ਸਾਡੇ ਘਰ ਵਿਆਹ ਸੀ ਤੇ ਆਪਣਾ, ਮੈਂ ਸੋਚ ਰੀ ਸੀ ਵੀ ਚਲੋ ਵੇਖਦੇ ਆ ਕੀ ਸਲਾਹ ਬਣਦੀ ਕੱਪੜੇ-ਕੁਪੜੇ
ਹਾਂਜੀ-ਹਾਂਜੀ, ਹਾਂਜੀ-ਹਾਂਜੀ ਜੀ, ਬਿਲਕੁਲ ਜੀ। ਹਾਂਜੀ ਭੈਣ ਜੀ। ਮਹਿੰਗਾਈ ਬੋਤ ਹੋ ਗਈ ਐ ਨਾ ਜ਼ਿਆਦਾਤਰ ਗੱਲ ਮਹਿੰਗਾਈ ਦੀ ਐ।
ਹਾਂਜੀ-ਹਾਂਜੀ, ਹੁਣ ਵਿਆਹ ਚ ਕਿੰਨਾ ਈ ਖਰਚਾ ਹੋ ਜਾਂਦਾ ਭੈਣ ਜੀ ਸ਼ਗਨ ਵਾਰਨਾ ਜੇ ਵੋ ਹਨਾ, ਬੋਤ ਤੁਹਾਨੂੰ ਪਤਾ ਈ ਕਿੰਨੇ ਖਰਚ ਹੁੰਦੇ
ਤੇ ਛੋਟੇ ਬੋਤ ਖਰਚੇ ਹੈਗੇ ਐ।
ਭੈਣ ਜੀ ਮੇਰੀ ਤੇ ਆਦਤ ਹੈਗੀ ਮੈਂ ਤੇ ਵਿਆਹਾਂ ਚ ਪੈਸੇ ਡਾਂਦੀ ਨੀ।
ਹਾਂਜੀ-ਹਾਂਜੀ,
ਪੈਰਾਂ ਚ ਸੁੱਟਣੇ ਅਸੀਂ ਮਿਹਨਤ ਕਰਦੇ ਆ, ਪੈਸੇ ਕਮਾਂਦੇ ਫਿਰ ਉਹਨਾਂ ਨੂੰ ਪੈਰਾਂ ਚ ਸੁੱਟਣ ਵਾਸਤੇ ਕਮਾਨੇ ਆ
ਹਾਂਜੀ-ਹਾਂਜੀ, ਬਿਲਕੁਲ ਜੀ।
ਆਪਾਂ ਤਾਂ ਪੈਸੇ ਉਡਾਂਦੇ ਨੀ ਹੈਗੇ ਬੇਸੇ ਸਗੋ ਕਦਰ ਕਰਨੀ ਚਾਹੀਦੀ ਐ ਕਿਉਂ ਅਸੀਂ ਕਦਰ ਕਰਾਂਗੇ। ਪੈਸੇ ਦੀ ਕੱਲ੍ਹ ਨੂੰ ਸਾਨੂੰ ਪੈਸੇ ਸਾਡੇ ਕੰਮ ਆਏਗਾ
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਕਈ ਐ ਤੁਸੀਂ
ਹਾਂਜੀ-ਹਾਂਜੀ ਇਸ ਕਰਕੇ ਮੈਨੂੰ ਤੇ ਸ਼ੌਂਕ ਈ ਨੀ ਹੈਗਾ ਤੇ ਪੈਸੇ-ਪੂਸੇ ਉਡਾਉਣ ਦਾ, ਹਾ ਚਲੋ। ਸ਼ਗਨ ਹੁੰਦਾ ਵਾਰਨਾ-ਵੁਰਨਾ ਕਰ ਦਿੱਤਾ ਚਲੋ ਕੋਈ ਗੱਲ ਨੀ ਹਨਾ ਚਲੋ ਵਾਰਨਾਂ ਕਰਕੇ ਕਿਸੇ ਨੂੰ ਦੇਣਾ ਈ ਹੁੰਦਾ ਵਾ ਜਿਹੜੇ ਉਹ ਕੰਮ ਦੇ ਲੱਗੇ ਹੁੰਦੇ ਉਹਨਾਂ ਦੇ ਹਨਾ
ਹਾਂਜੀ-ਹਾਂਜੀ, ਬੋਤ ਵਧੀਆ ਗੱਲ ਤੁਸੀਂ ਕੀਤੀ ਐ
ਹਾਂਜੀ-ਹਾਂਜੀ,
ਮੈਨੂੰ ਵੀ, ਅੱਜ ਤੋਂ ਮੈਂ ਵੀ ਬੱਚਤ ਕਰਾਂਗੀ ਥੋੜੀ ਵੈਸੇ ਤਾਂ ਮੈਂ ਕਰਦੀ ਆ ਪਰ ਹੁਣ ਤੋ ਥੋੜ੍ਹੀ ਜਿਆਦਾ ਕਰਨ ਦੀ ਕੋਸ਼ਿਸ਼ ਕਰਾਂਗੀ। ਠੀਕ ਐ, ਸਤਿ ਸ੍ਰੀ ਅਕਾਲ ਜੀ।